ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਠੀਕ ਹੋ?
ਹਾਂ, ਬਸ ਵਧ ਦਿਆ ਤੁਸੀਂ ਸੁਨਾਓ, ਕੀ ਕਰਦੇ ਸੀਗੇ?
ਹੁਨ ਨਾ ਆਰਾਮ ਕਰਦੇ ਪਏ ਸੀ। ਫੇਰ ਸ਼ਾਮ ਨੂੰ ਸਬ ਸਬਜੀ ਦੀ ਤਿਆਰੀ-ਤਿਆਰੀ ਕਰਨੇ ਅ ਲੱਗ ਜਾਵਾਂਗੇ।
ਓਈ ਸਈ ਗੱਲ ਐ, ਓਥੇ ਤਾਂ ਜਲਦੀ ਰੋਟੀ ਖਾ ਲੈਂਦੇ ਨਾ?
ਹਾਂਜੀ-ਹਾਂਜੀ, ਅ ਫੇਰ ਹੁਨ ਤੁਸੀਂ ਕੀ ਕਰਦੇ ਸੀ?
ਮੈਂ ਕੁਛ ਨਹੀਂ ਬਸ ਇਹ ਕਿ ਹੁਨ ਓ ਕੁੜੀ ਗਈ ਐ ਮੇਰੀ, ਜਾਂ ਟਿਊਸ਼ਨ 'ਤੇ। ਓ ਟਿਊਸ਼ਨ ਤੇ ਗਈ ਆ ਤੇ ਬਸ ਹੁਨ ਮੈਂ ਕਯਾ, ਮੈਂ ਚਲੋ ਫਿਰ ਗੱਲ ਕਰ ਲਾਂ ਫਰੀ ਆ ਤਾਂ।
ਫੇਰ ਅੱਜ ਕੀ ਬਨਾਇਆ ਫੇਰ?
ਅੱਜ ਤੋਂ ਅਸੀਂ ਓ ਬਨਾਇਆ ਸੀ ਪਨੀਰ ਦੀ ਸਬਜ਼ੀ ਬਨਾਈ ਸੀਗੀ।
ਪਨੀਰ ਵੀ
ਹਾਂਜੀ ਪਨੀਰ ਦੀ, ਅੱਜ-ਕੱਲ ਓ ਸਕੂਲੇ ਕੱਲ, ਅੱਜ ਇੱਕ ਮਸਾਲਾ ਐ ਨਾ ਸੁਹਾਨਾਂ ਦਾ ਮਸਾਲਾ।
ਹਾਂਜੀ।
ਨਵਾ ਈ ਮਸਾਲਾ ਹੈਗਾ ਐ ਤਾਂ ਓਨੂੰ ਤੁਰੰਤ ਫਟਾਫਟ ਪਨੀਰ ਬੁਰਜੀ ਆਰੋਂ ਨਈ ਐ, ਗ ਜਿਸ ਤਰਾਂ ਗ੍ਰੇਵੀ ਹੋਟਲ 'ਚ ਮਿਲਦੀ ਐ ਨਾ ਗ੍ਰੇਵੀ। ਔਰੇਂਜ ਵਾਲੀ, ਉਸ ਤਰ੍ਹਾਂ ਦਾ ਮਸ ਹਾਂਜੀ ਹਾਂ ਗਾੜੀ ਉਸ ਦਾ ਇੱਕ ਮਸਾਲਾ ਆਂਦਾ ਐ ਉਸਨੂੰ ਸਿਰਫ ਤੁਸੀਂ ਕੀ ਕਰਨਾ ਟਮਾਟਰ ਪੀਸ ਲੋ, ਤਿੰਨ-ਚਾਰ ਟਮਾਟਰ ਪੀਸ ਕੇ ਉਸਨੂੰ ਲਾਲ ਹੋਨ ਲਾਲ ਪਹਿਲੇ ਜਿਸ ਤਰਾਂ ਤੇਲ ਛੋੜ ਦਿੱਤਾ ਓਨੇ ਨਾ ਫੇਰ ਤੁਸੀਂ ਉਹ ਮਸਾਲਾ ਦੁੱਧ ਦੇ ਵਿੱਚ ਨਾ ਅੱਧੇ ਗਲਾਸ ਦੁੱਧ ਦੇ ਵਿੱਚ
ਹਾਂਜੀ।
ਉਸਨੂੰ ਘੋਲ੍ਹਣਾ ਹੈ। ਉਸਨੂੰ ਮਸਾਲੇ ਨੂੰ ਪੂਰਾ ਪੈਕੇਟ ਫਿਰ ਉਹ ਉਸਦੇ ਵਿਚ ਪਾ ਕੇ। ਹਾਂ ਓਹੀ ਕਿਉਂਕੀ ਉਹ ਸੋਚ ਕਿ ਨਮਕ ਮਿਰਚੀ ਕੁਛ ਨੀ ਪਾਣ ਦੀ ਲੋੜ। ਸਡੈਰਾ ਘੁੰਮਾ ਸੀ। ਮਸਾਲਾ ਪਾਓ ਔ ਉਸਦੇ ਬਾਅਦ ਚ ਥੋੜ੍ਹੀ ਦੇਰ ਉਸਨੂੰ ਬੋਆਇਲ ਕਰੋ ਥੋੜਾ ਗਾੜਾ ਹੋ ਜਾਵੇਗਾ ਫਿਰ ਪਨੀਰ ਪਾ ਲਓ। ਕਿ ਉੱਤੋਂ ਦੀ ਥੋੜੀ ਮਲਾਈ ਪਾਉਣੀ।
ਪੁਲਾਓ ਦਾ ਵੀ ਮਿਲਦਾ ਹੈ ਮਸਾਲਾ ਪੁਲਾਓ ਵਿੱਚ ਵੀ ਕੁਝ ਵੀ ਨੀ ਪਾਉਣਾ।
ਹਾਂਜੀ ਹਾਂ ਮਿਲਦਾ ਨਾ ਅੱਜ ਕੱਲ ਤਾਂ ਸਬ ਰੇਡੀਮੇਡ ਹੀ ਆ।
ਰੇਡੀਮੇਡ। ਅ ਉਹ ਵੀ ਸਟ੍ਰੋਬੇਰੀ ਉਹ ਵੀ ਆਉਂਦਾ ਸੀ। ਐ ਸ਼ੇਕ ਨੀ ਆਉਂਦਾ ਸਟ੍ਰੋਬੇਰੀ ਦਾ ਸ਼ੇਕ ਵ ਨਵਾਂ ਆਇਆ। ਆਈਸ ਕਰ੍ਰੀਮ ਵਿਚ ਪਾ ਕੇ ਸ਼ੇਕ ਬਹੁਤ ਵਧੀਆ ਬਣ ਬਣਦਾ ਹੈ।
ਹਾਂ ਫਾਲੂ ਦਾ ਸ਼ੇਕ ਹੁੰਦਾ ਫਾਲੂ ਦਾ ਵੀ ਆਂਦਾ ਨਾ ਹ ਅੱਜਕਲ ਫਾਲੂ ਦਾ ਸ਼ੇਕ ਓਹੀ।
ਆਰੂ ਦਾ ਸ਼ੇਕ
ਨਹੀ ਅਜ ਕਲ ਤਾਂ ਬਹੁਤ ਹੀ ਹੋਗ ਉਹ ਉਹਨਾ ਵਾਸਤੇ ਆ ਜਿਹਨਾ ਨੂੰ। ਟਾਈਮ ਨਹੀ ਹੁੰਦੇ ਨਾ ਉਹਨਾਂ ਵਾਸਤੇ ਹੈਗਾ ਹੀ ਹੈ ਕਿ ਫਟਾਫਟ ਬਣਾ ਲਓ।
ਸੂਪ ਦਾ ਪੈਕਟ ਵੀ ਮਿਲਦਾ ਹੈ। ਰੇਡੀਮੇਟ ਉਹ ਪਰ ਟੇਸਟ ਬਿਲਕੁਲ। ਕੁੁੰਨੀ ਆ ਹੁੰਦਾ ਲੱਗਦਾ ਉਹ ਜੋ ਘਰੇ ਬਣਾਉਂਦੇ ਉਹ ਟੇਸਟ ਹੁੰਦਾ।
ਉਹ ਵਧੀਆ ਲੱਗਦਾ ਸਚੀ ਗਲ ਹੈ। ਪੈਕੇਟ ਵਾਲੇ ਕਿ ਉੁਦਾ ਸੂਪ ਦਾ ਆਈਟਮ ਜੋ ਦੂਜੇ ਹੈਗੇ ਉਹ ਸਭ ਆਈਟਮ ਨਹੀ ਅਛੇ ਲੱਗਦੇ ਤੁਸੀ ਉਹ ਘਰ। ਬਣਾਓਗੇ ਤਾਂ ਓੰਨਾ ਜ਼ਿਆਦਾ ਅੱਛਾ ਲੱਗਦਾ।
ਹਾਂ ਆਪਾਂ ਜੋ ਤਾਜ਼ੀ ਚੀਜ਼ ਹੁੰਦੀ ਉਹ ਤਾਜ਼ੀ ਹੁੰਦੀ। ਉਹ ਕਿਕ ਅ ਸਟੋਰ ਵਿੱਚ ਦੁਕਾਨਾਂ ਤੇ ਕਿ ਬਹੁਤ ਬਹੁਤ ਦਿਨਾਂ ਬਾਅਦ ਰੱਖੇ ਹੁੰਦੇ ਉਹ
ਓਹੀ ਉਈ ਉਹਨਾਂ ਦਾ ਕਿੱਸਾ ਨਾ ਉਹ ਬਣਾ ਕੇ ਰੱਖ ਰ ਲੈਂਦੇ ਇੰਨੇ ਇਨੇ ਟਾਈਮ ਤੇ ਉਹ ਲੇਕਿਨ ਉਹ ਜੋ ਅੰਦਰ ਉਸਦੇ ਅੰਦਰ। ਸਬਜ਼ੀਆਂ ਆਉਂਦੀਆਂ ਹੈ ਲੇਕਿਨ ਉਹਦਾ ਤਾਂ ਟੇਸਟ ਹੀ ਨਹੀਂ ਆਉਂਦਾ। ਪੁਈ ਨਾਲ ਤਾਂ ਕੋਈ ਸਬਜ਼ੀ ਪਾਈ ਹੀ ਨਈ ਹੈ ਸੋਟੀ। ਕੋਈ ਨਾ ਇੰਨੇ ਛੋਟੇ ਛੋਟੇ ਜੇ ਹੁੰਦੇ।
ਹਾਂਜੀ।
ਅੱਜ ਕੱਲ੍ਹ ਤਾਂ ਸਾਰਿਆਂ ਕੁ ਡਰ ਵੀ ਲੱਦਾਾ ਖਾਣ ਵਾਸਤੇ।
ਇੱਕ ਇੱਕ ਆਟੇ ਵਾਲੀ ਮੈਗੀ ਵੀ ਆਈ ਹੋਈ ਹੈ ਉਹ ਵਧੀਆ ਹੁੰਦੀ ਕਹਿੰਦੇ ਹਨ ਨਾ।
ਹਾਂ ਹਾਂ ਉਹ ਤੋਂ ਵਧੀਆ ਨੇ। ਹਾਂ ਮੈਦੇ ਵਾਲੀ ਤੋਂ ਅੱਜ ਕੱਲ੍ਹ ਤੋਂ ਬਹੁਤ ਕੀੜੇ ਨੇ। ਨੁਕਸਾਨ ਤਾਂ ਕਰਦੀ ਕਰਦੀ ਬਟ ਉਹਦੇ ਚ ਅੰਦਰ ਕੀੜੇ ਬਥੇਰੇ ਆਉਂਦੇ ਪਏ ਅੱਜ ਕੱਲ੍ਹ ਤਾਂ। ਹ। ਕੀੜਿਆਂ ਦਾ ਬੜਾ ਉਸਦੇ ਅੰਦਰ ਬਹੁਤ ਗੰਦ ਓਈ ਓਈ ਹੋਹੀ ਇਹਦੇ ਕਰ।
ਫੇਰ ਵੀ ਖਾਂਦੇ ਆ ਜਿਦ ਕਰਦੇ ਬੱਚੇ।
ਉਹਨਾ ਨੂੰ ਨਾ ਆਟੇ ਵਾਲੀ ਫਿਰ ਲੈ ਕੇ ਦਆ ਕਰੋ ਆਟੇ ਵਾਲੀ ਖਾਇਆ ਕਿਸੇ ਹੋਰ ਨੁਕਸਾਨ ਨਹੀ। ਕਰਦੀ ਏ ਆਟਾ।
ਹਾਂ ਉਹ ਥੋੜੀ ਮਹਿੰਗੀ ਆਉਂਦੀ ਆ ਉਹ ਥੋੜੀ ਮਹਿੰਗੀ ਆਉਂਦੀ ਹੈ ਪਰ। ਵੈਸੇ ਵਧੀਆ ਹੁੰਦੀ ਏ ਉਹ।
ਹਾਂਜੀ ਉਹੀ ਉਹੀ ਮੈ ਅਸੀ ਕਿਸਾਂ ਜਿਆਦਾ ਕਰਦੇ ਕਿਸਾਂ ਬੱਚੇ ਨੂੰ ਆਟੇ ਵਾਲੀ ਜਾਂ ਤੋ ਨੂਡਲਸ ਵੀ ਬਣਾ ਦਿੰਦੇ।
ਹਾਂਜੀ ਤੁਸੀਂ ਸ ਸੇਵੀਆਂ ਵੱਟਦੇ ਹੋਂਦੇ।
ਨਹੀਂ ਨਹੀਂ ਇੱਥੇ ਨਹੀਂ ਵੱਟਦੇ।
ਹਾਂਜੀ ਸਾਡੇ ਸੇਵੀਆਂ ਵੜਦੇ ਆ ਪੰਜਾਬ ਵਿੱਚ। ਤਾਂ ਉਹ ਜ਼ਿਆਦਾ ਕਰਕੇ ਤਾਂ ਠੰਡ ਵਿਚ ਹੀ ਖਾਂਦੇ ਜਿਵੇ ਉਹ। ਜੁਕਾਮ ਵਗੈਰਾ ਨਹੀਂ ਆਉਂਦਾ ਆਟੇ ਦੇ ਹਾਂਜੀ ਆਟੇ ਦੇ ਵੀ ਆਉਦੇ ਮੈਦੇ ਵਾਲੇ ਵੀ ਆਉਦੇ ਸੂਜੀ ਵਾਲੇ ਵਿਚ ਪਾ ਕੇ ਮਿਕਸ।
ਹਾਂਜੀ ਓਈ ਮੇਰੀ ਨਾ ਤਾਈ ਜੀ ਸੀਗੇ ਉਹ ਕਰਦੇ ਸੀਗੇ ਅਸੀ ਉਹਨਾ ਨੂੰ ਦੇਖਿਆ ਬੜੇ ਦੇਖ ਅਸੀ ਪੁੱਛਿਆ ਕੀ ਕੀ ਕਰਦੇ ਤੁਸੀ। ਖੁਲਦੇ ਸੇਵੀਆਂ ਬਣ ਪ ਲੇਕਿਨ ਉਹ ਸਵਾਦ ਲੱਗਦੀ ਆ ਵੀ
ਪਹਿਲੇ ਤਾਂ ਮੇਰੀ ਮੰਮੀ ਮਹਾਰਾਸ਼ਟਰ ਵਿੱਚ ਆ ਸੀ ਮਹਾਰਾਸ਼ਟਰ ਵਿੱਚ ਨਾ ਮਸ਼ੀਨ ਵਿੱਚ ਮੰਜੀ ਨੂੰ ਲਗਾ ਕੇ ਮਸ਼ੀਨ- ਬਣਾਉਂਦੇ ਹੁੰਦੀ ਸੀ। ਸੇਮੀਆਂ ਘਰੇ ਘਰੇ ਬਣਾਉਂਦੇ ਹੁੰਦੀ ਸੀ ਔਰ ਹੁਣ ਪੰਜਾਬ ਵਿੱਚ ਦੇਖਿਆ ਮਸ਼ੀਨਾਂ ਆਉਂਦੇ ਅ ਘਰੇ ਹੀ ਆ ਆ ਕੱਢਣ ਵਾਸਤੇ ਘਰੇ ਕੜਕੇ ਦੋ ਕਿੱਲੋ ਕਿੱਲੋ ਦੋ ਕਿੱਲੋ ਦੇ ਬ ਬਣਾ ਕੇ ਸੁਕਾ ਕੇ ਡੱਬੇ ਵਿੱਚ ਪਾ ਕੇ ਅਸੀਂ ਭੁੰਨਕੇ ਡੱਬੇ ਵਿੱਚ ਨਾ ਭੁੰਨਕੇ ਰੱਖਣੇ ਚਾਹੀਦੇ ਅਗਰ ਜੇ ਆਪਾਂ ਬਿਨਾਂ ਭੁਨਕੇ ਹਾਂ ਭੁਨਕੇ ਰੱਖਣੇ ਚਾਹੀਦੇ। ਫੇਰ ਜੇ ਬਿਨਾ ਉਸ ਤੋ ਨਾ ਫੇਰ ਖਰਾਬ ਹੋ ਜਾਦੇ ਕੀੜੇ ਵਗੈਰਾ ਲੱਗ ਜਾਦੇ
ਹਮ ਅੱਛਾ-ਅੱਛਾ ਨਹੀਂ ਅਸੀਂ ਕਦੋਂ ਖਾਦੇ ਨੀ ਉਹ ਨਹੀਂ ਖਾ ਮਤਲਬ ਖਾਧਾ ਤਾਂ ਹੈ ਸਾਂ ਪਰ ਦੇਖਿਆ ਨਹੀਂ ਹੈ ਕਿਸ ਤਰ੍ਹਾਂ ਉਹ ਰੱਖਦੇ।
ਹਾਂਜੀ, ਔਰ ਇੱਕ ਉਹਨੂੰ ਵੀ ਤੜਕਾ ਲਗਾ ਕੇ ਖਾ ਸਕਦੇ ਹੋ। ਸੇਵੀਆਂ ਨੂੰ ਉਬਾਲ ਕੇ ਉਹਦਾ ਪਾਣੀ ਕੱਢ ਕੇ ਉਹਨੂੰ ਪਿਆਜ ਦਾ ਟਮਾਟਰ ਵਗੈਰਾ ਦਾ ਤੜਕਾ ਲਗਾ ਸਕਦੇ।
ਉਹ ਫੁੱਲ ਜਾਂਦੀ ਏ।
ਹਮ
ਉਹ ਫਿਰ ਤੁਸੀਂ ਤੜਕਾ ਉਸਨੂੰ ਬ ਬੋਇਲ ਕਰਦੇ ਹੋਣੇ ਨਾ?
ਹਾਂਜੀ- ਹਾਂਜੀ ਬੋਇਲ ਜਿਵੇ ਮੈਗੀ ਬਣਾਉਦੇ ਆ। ਜਿਵੇ ਮੈ ਮੈਗੀ ਬਣਾਉਂਦੇ ਆ ਉਵੇਂ ਫਿਰ ਮੈਗੀ ਵਾਂਗੂ ਤੜਕਾ ਲਗਾ ਲੋੋ।
ਅੱਛਾ ਅੱਛਾ ਫਿਰ ਠੀਕ ਹੈ। ਵਧੀਆ ਫਿਰ ਤੋਂ ਹਲੱਤ ਕੋਈ ਮਤਲਬ ਬੱਚੇ ਵੀ ਖੁਸ਼ ਹੋ ਕੇ ਖਾਂਦੇ ਹੋਣੇ।
ਜੀ ਨਾਲੇ ਕੋਈ ਨੁਕਸਾਨ ਨਹੀਂ ਆ ਹੁਣ ਮੈਗੀ ਕਹਿੰਦੇ ਬਹੁਤ ਗੰਦੇ ਜਾਨਵਰਾਂ ਵਗੈਰਾ ਦੀ ਬਣਦੀ ਆ।
ਹ ਨਹੀਂ ਨਹੀਂ ਸੱਚੀ ਉਹ ਤਾਂ ਬਹੁਤ ਹੀ ਬੇਕਾਰ ਸੀ। ਮੈਂ ਤੋਂ ਮੇਰੀ ਕੁੜੀ ਨੂੰ ਤਾਂ ਜ਼ਦ ਡਾਕਟਰ ਨੇ ਬੋਲਿਆ ਹੈ ਨਾ ਹੁਣ ਤੋਂ ਕਿੰਨੇ ਛੇ ਸੱਤ ਤ ਸਾਲ ਹੋ ਗਏ। ਅਸੀਂ ਤਾਂ ਉਹ ਬਿਲਕੁਲ ਉਸਨੂੰ ਮੰਨਾ ਦਿੰਦੇ ਹੀ ਨਹੀਂ ਮੈਂਗੀ।
ਹਾਂਜੀ।
ਉਸਨੂੰ ਡਾਕਟਰ ਵੀ ਮਨਾ ਕਰਦਾ, ਇਸਨੂੰ ਦੁੱਧ ਦਾ ਆਈਟਮ ਦੁੱਧ ਦੀ ਕੋਈ ਵੀ ਚੀਜ਼ ਨੀ ਦੇਣੀ। ਸੁਹਣਾ ਦਾ ਦੁੱਧ ਸੂਟ ਹੀ ਨਹੀਂ, ਆਦਾ ਉਸਦਾ ਪੇਟ ਦਾ ਪ੍ਰੋਬਲਮ ਆ ਜਾਂਦਾ ਪੇਟ 'ਚ। ਉਹਦਾ ਪੇਟ ਦੁੱਖਣਾ ਲ ਜਾਂਦਾ ਏ ਯਾਤਾਂ ਫਿਰ ਮੈਗੀ, ਮੈਦਾ ਇਸ ਤਰ੍ਹਾਂ ਕੁਛ ਖਾ ਲੇਗੀ ਨਾ ਫਿਰ ਉਸਨੂੰ ਪੇਟ ਦਾ ਪ੍ਰੋਬਲਮ ਆਂਦਾ ਹੈ।
ਹਾਂਜੀ ਗਰਮੀਆਂ ਵਿੱਚ ਤਾਂ ਹਲਕਾ ਹੀ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ
ਨਈ ਉਸ ਠੰਡਾਂ ਦੇ ਵਿੱਚ ਵੀ ਦੁੱਧ ਨਈ ਚੱਲਦਾ
ਅੱਛਾ, - ਅੱਛਾ।
ਦੁੱਧ ਚੱਲਦਾ ਈ ਨਈ ਉਨੂੰ ਪਤਾ ਨੀ ਕਿਉਂ ਏ ਕੀ ਐ ਅਸੀਂ ਗਾਂ ਦਾ ਵੀ ਦੇਖ ਲਿੱਤਾ, ਮੱਝ ਦਾ ਵੀ ਦੇਖ ਲਿੱਤਾ ਉਹਨੂੰ ਨਾ ਕਬਜ਼ ਹੋ ਜਾਂਦੀ ਐ ਫਿਰ ਉਸਦੇ ਤੇ ਅਸੀਂ ਸੌਂਫ ਵੀ ਪਾ ਕੇ ਦੇਖ ਲਈ ਕਿ ਸੌਂਫ ਪਾ ਕੇ ਥੋੜ੍ਹਾ ਬੱਚੇ ਨੂੰ ਇਹ ਨਾ ਕਰੇ ਲੇਕਿਨ ਉਸ ਅਸੀਂ ਗਾ ਦਾ ਦੁੱਧ ਲਾ ਚਾਵਾਂ ਦੁੱਧ ਲਾਇਆ ਸੀ ਨਾ
ਹਾਂਜੀ।
ਚੁਆਵਾਂ ਦੁੱਧ ਹੋਂਦਾ ਨਾ ਗਾ ਦਾ
ਹਾਂਜੀ, ਹਾਂਜੀ, ਹਾਂਜੀ
ਉਹ ਵੀ ਉਹ ਵੀ ਨਈ ਸੇਣ ਹੋ ਰਿਹਾ ਸੀ ਉਨੂੰ ਫਿਰ ਡੋਕਟਰ ਬੋਲਦਾ ਦੂੱਧ ਚ ਹੈਈ ਕੀ ਬੋਲਦਾ ਦੁੱਧ ਚ ਰੱਖਿਆ ਕੀ ਬੋਲਦਾ ਮੁੱਲ ਦ ਦੁੱਧ ਪਾਣੀ ਤੋਂ ਹੁੰਦਾ ਹੈ ਪੂਰਾ। ਹਾਂਜੀ ਮੈਂ ਯੋਗਾ ਕਰਨੇਆ ਨਾ ਅਸੀਂ ਯੋਗਾ ਤਾਂ ਕਿਸਾਂ ਘਰ ਈ ਕਰ ਲੈਂਦੇ ਆ। ਸਵੇਰੇ ਟਾਈਮ ਤੇ ਨਹੀਂ -ਨਹੀਂ, ਇੱਕ ਹੀ ਟਾਈਮ ਏ ਕੱਟੇ ਏਕ ਕਟਾਏ ਹੋ ਜਾ ਉਹੀ ਬਹੁਤ ਆ।
ਅੱਛਾ ਟਾਈਮ ਕਰਕੇ ਘ। ਅੱਧਾ ਘੰਟਾ, ਚਾਹੇ ਅੱਧਾ ਘੰਟਾ ਸ਼ਾਮ ਨੂੰ ਅੱਧਾ ਘੰਟਾ ਆ ਉਹ।
ਨਹੀਂ ਉਹ ਤੋਂ ਕਦੀ ਹੁਣ ਤੋਂ ਸੋਚ ਰਹੇ ਹਾਂ। ਅਸੀਂ ਜਿੰਮ ਸਵੇਰੇ ਸਵੇਰੇ ਨਾ ਜਿੰਮ ਲਗਾਉਣ ਦਾ। ਜਿੰਮ ਦਾ ਵਿਚਾਰ ਚੱਲ ਰਿਯਾ ਕਿ ਥੋੜਾ ਜਿੰਮ ਤੇ ਕਿਸੇ ਘਰ ਬੈਠ ਕੇ ਨਈ ਹੁੰਦਾ ਟਾਈਮ ਕੱਢੇ ਨਹੀਂ ਆਂਦਾ ਟਾਈਮ ਬਾਹਰ ਥੋੜ੍ਹਾ ਕਿਸੇਾਂ ਜਾਏਗਾ, ਨਾ ਤਾਂ ਆਪੇ ਟਾਈਮ ਨਿਕ
ਹਾਂਜੀ, ਹੁਣ ਆ ਓਈ ਨਾ ਸਾਰਾ ਕੁਝ ਜਿਵੇਂ ਅਹ ਘਰ ਦਾ ਮੁਸ਼ਕਿਲ ਬਹੁਤ ਹੋ ਜਾਂਦਾ ਲੇਡੀਜ਼ ਨੂੰ ਘਰ ਦਾ ਵੀ ਕੰਮ ਫ ਆਪਣੇ ਬੋਡੀ ਦਾ ਵੀ ਖਿਆਲ ਰੱਖਣਾ, ਬੱਚਿਆਂ ਦਾ ਵੀ ਖਿਆਲ ਰੱਖਣਾ ਰ ਤੇ ਘਰਵਾਲੀ ਦਾ ਵੀ ਖਿਆਲ ਰੱਖਣਾ ਬਹੁਤ ਔਖਾ ਹੋ ਜਾਂਦਾ।
ਬਹੁਤ ਬਹੁਤ ਹਾਂ। ਮੈਂ ਵੋਕਿੰਗ ਜ਼ਰੂਰ ਕਰਨੀ ਆ। ਵੋਕਿੰਗ ਜ਼ਰੂਰ ਕਰਨੀ ਆ ਮੈਂ। ਮੈਂ ਜਿੰਨਾ ਵੀ ਮਤਲਬ ਇਸ ਰ੍ਹਾਂ ਨਾ ਵੋਕਿੰਗ ਜ਼ਰੂਰ ਕਰਨੀ ਆ ਮੈਂ ਤੁਰਦੀ ਬਹੁਤ ਹਾਂ ਮੈ ਪੈਦਲ ਨਾ ਜਿਸ ਤਰ੍ਹਾਂ ਹੁਣ ਰੋਟੀ ਖਾ ਕੇ ਰਾਤੀ ਚੱਕਰ ਮਾਰ ਲੋ ਉਹ ਬਹੁਤ ਜ਼ਰੂਰੀ ਐ। ਉਹ ਮਾਰਨੀ ਆ ਮੈਂ ਜ਼ਰੂਰੀ।
ਅਜਵ ਅਜਵੈਨ ਦਾ ਪਾਣੀ ਦਾ ਵੀ ਫ਼ਰਕ ਪੈਂਦਾ ਹੈ ਅਜਵੈਨ ਦਾ ਜੀਰੇ ਦਾ। ਸਰੀਰ ਨੂੰ ਮੇਥੀ ਦਾਣਾ ਪਾ ਕੇ ਤਿੰਨੋ ਚੀਜ਼ਾਂ ਪਿਓ ਕੇ ਪਾਣੀ ਵਿੱਚ ਰਾਤ ਨੂੰ ਰੱਖ ਦੇਨਾ ਸੁਬਾਹ ਉਹੀ ਪਾਣੀ ਪੀਣਾ।
ਹਾਂਜੀ ਜ਼ਰੂਰ ਉਹੀ ਨੀ ਉਹ ਅੱਛਾ ਹੈਗਾ ਅਜਵੈਨ ਤੋਂ ਅੱਛੀ ਹੁੰਦੀ ਪੇਟ ਵਾਸਤੇ ਔਰ ਉਹ ਜੀਰਾ ਤੋ ਪੇਟ ਲਾ ਤਾਂ ਵੇਟ ਲੋਸ ਕਰਨ ਵਾਸਤੇ ਹੁੰਦਾ ਜਿਸ ਤ ਹੁਣ ਪੇਟ ਦੀ ਚਰਬੀ ਜਿਹੜੀ ਵਧੀ ਏ। ਉਹ ਘੱਟ ਜਾਂਦੀ ਉਹਦੇ ਨਾਲ ਨਹੀਂ ਜੀਰਾ ਤੋਂ ਮੈਂ ਚਬਈ ਸੀ ਭੁੰਨ ਕੇ ਰੱਖ। ਉਸ ਨੂੰ ਚਬਾ ਕੇ ਇਸਾ ਖਾ ਲੈਂਦੇ ਆ ਜੀਰਾ ਵੀ ਗਰਮ ਮੈਨੂੰ ਐਸੀਡੀਟੀ ਦਾ ਬੋਤ ਪ੍ਰੋਬਲਮ ਹੈ ਨਾ
ਹਾਂ ਮੈਨੂੰ ਵੀ ਬਹੁਤਾ ਆ ਮੇਰੇ ਨਾ ਪੱਥਰੀ ਆ ਪਿੱਤੇ ਵਿੱਚ ਉਹ ਓਪਰੇਸ਼ਨ ਨੂੰ ਬੋਲਿਆ ਡਾਕਟਰ ਨੇ ਹਜੇ ਛੋਟੀ ਆ ਮੈਂ ਕਿਹਾ ਥੋੜਾ ਟਾਈਮ ਬਾਅਦ ਕਰ ਦਾਂਗੇ ਓਪਰੇਸ਼ਨ
ਨਹੀਂ ਬੜਾ ਮੁਸ਼ਕਿਲ ਬੇਟੇ ਮੇਰੀ ਮਾਸੀ ਦਾ ਹੋਇਆ ਨਾ।
ਬਹੁਤ ਸਾਰੇ ਦੇ ਪੀਤੇ ਕੱਢੇ ਹੋਏ ਆ, ਪਿਤੇ ਇਹਦਾ ਕੀ ਬੋਲਦੇ ਪੀਤੇ ਨੂੰ?
ਇੱਦਾਂ ਹੀ ਬੋਲਦੇ ਇੱਥੇ ਅਸੀਂ, ਉਹੀ ਬੋਲਦੇ ਇਹਨੂੰ ਉੱਥੇ ਮੇਰੀ ਮਾਸੀ ਦਾ ਵੀ। ਕੱਢਿਆ ਨਾ ਉਨਾਂ ਨੇ ਪਿਤਾ ਉੱਥੋਂ ਬੌਬੇ ਸੀਗੇ ਤੇ ਉਹਨਾਂ ਨੇ ਉੱਥੇ, ਤੇ ਉਹਨਾਂ ਦਾ ਵੀ ਓਪਰੇਸ਼ਨ ਉੱਥੇ ਕਰਤਾ ਉਹਨਾਂ ਨੇ। ਉਹਦੇ ਚੋਂ ਬਹੁ ਬਹੁਤ ਵੱਡੇ- ਵੱਡੇ ਸਟੋਨ ਨੇ। ਮੈਸੇਜ ਹੈ ਜ਼ਿਆਦਾ ਸੀਗੀ ਨੀ ਬਾਅਦ 'ਚੋਂ ਤਾਂ ਉਹਨਾਂ ਨੂੰ ਮਤਲਬ ਇੱਕ ਕਿੱਸਾ ਸੀ ਉਨਾਂ ਨੂੰ ਸ਼ੂਗਰ ਸੀਗੀ ਨਾ ਤਾਂ ਥੋੜਾ ਸ਼ੂਗਰ ਕਰਕੇ ਉਨਾਂ ਨੂੰ ਪ੍ਰੋਬਲਮ ਹੋਇਆ ਉਨਾਂ ਦੀ ਸ਼ੂਗਰ ਵੀ ਹਾਈ ਹੁੰਦੀ ਸੀਗੀ ਨਾ ਬਹੁਤ-
ਹਾਂਜੀ, ਸਾਨੂੰ ਵੀ ਏ ਉਹ। ਪਿੱਤਾ ਕੱਢਣ ਨੂੰ ਮੈਨੂੰ ਕਿਆ ਗੁਰਦੇ ਦੀ ਸੀ ਗੁਰਦੇ ਦੀ ਨਿਕਲ ਗੀ ਉਹ ਪਿੱਤਾ ਤਾਂ
ਪਿੱਤੇ ਦੀ ਨਿਕਲਦੀ ਨੀ ਏ ਜਲਦੀ ਨਾ ਪਿੱਤੇ ਦੀ ਨਿਕਲਦੀ ਨੀ ਨਾ ਬਹੁਤ ਮੁਸ਼ਕਿਲ ਹੁੰਦੀ ਹੈ, ਨਹੀਂ ਹੁਣ- ਹੁਣ ਕਰਵਾ ਲਓ ਐਵੇਂ ਉਹ ਵੱਧ ਜਾਏਗੀ ਤਾਂ ਜ਼ਿਆਦਾ ਤੱਕ।
ਹਾਂ ਕਹਿੰਦੇ ਕੋਈ ਪਾਈਪ ਵਗੈਰਾ ਵੀ ਚਲੀ ਜਾਂਦੀ ਹੈ, ਨਾ ਫੇਰ ਔਖਾ ਹੋ ਜਾਂਦਾ।
ਹਾਂ ਵੋਈ ਉਹੀ ਔਖਾ ਹੋ ਜਾਂਦਾ ਬੜਾ ਉਦਾਂ ਨਹੀਂ ਕਿਸਾਂ ਹੁਣੇ ਹੀ ਕਰਵਾ ਲਉਗੇ ਨਾ ਤਾਂ ਵਧੀਆ ਰਹੇਗਾ, ਉਹ ਕਿਸਰ ਥੋੜ੍ਹਾ ਜਿਹਾ ਫੇਰ ਉਹ ਕਿਸਰ। ਥੋੜਾ ਜਿਹਾ ਹੀ ਚੀਰਾ ਮਤੇ ਆ ਹੁੰਦਾ ਨਾ ਤੇ ਜਿਆਦਾ ਲੱਗਦਾ ਨੀ ਏ।
ਹਾਂ ਹਮੇਸ਼ਾ ਬਿਮਾਰੀ ਜਦ ਸਟਾਰਟ ਹੁੰਦੀ ਨਾ ਉਸਨੂੰ ਫੜਨਾ ਚਾਈਦਾ ਜੇ ਆਪਾਂ ਵਧਾਈ ਜਾਵਾਂਗੇ ਫੇਰ ਉਦਾ ਨੁਕਸ ਹੋਰ ਅ ਬੋਡੀ ਨੂੰ ਪੈਂਦਾ ਏ
ਉਹ ਦੂਜੇ ਪਾਰਟਸ ਖ਼ਰਾਬ ਕਰ ਦਿੰਦੀ ਹੈ ਨਾ ਫਿਰ, ਇਹਦੇ ਕਰਕੇ ਨਹੀਂ ਤੁਸੀ। ਹੁਣ ਤੋਂ ਈ ਕਰਵਾ ਲਓ ਕੇਅਰ ਕਰ ਲਓ ਉਦਾ ਬੋਤ ਮੁਸ਼ਕਿਲ ਹੁੰਦਾ ਅਗੇ ਭਾਬੀ, ਸੁਣੋ ਨਾ ਮੈਨੂੰ ਇੱਕ ਫੋਨ ਆ ਰਿਹੇ, ਮੈਂ ਨਾ ਤੁਹਾਨੂੰ ਕਰਨੀ ਆ ਫੇਰ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਠੀਕ ਠੀਕ ਅ ਠੀਕ, ਓਕੇ ਸਤਿ ਸ਼੍ਰੀ ਅਕਾਲ।